ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਹੋਰ ਕੀ ਹਾਲ ਚਾਲ ਨੇ ਜੀ ਵਧੀਆ ਜੀ ਵਧੀਆ ਹੋਰ। ਕੀ ਕਰਦੇ।
ਬਸ ਬੈਠੇ ਹੋਏ ਆ ਨਾਸ਼ਤਾ ਨੁਸ਼ਤਾ ਕਰਕੇ ਲਮੇ ਪਏ ਆ। ਨਾਸ਼ਤਾ ਬਣਾ ਕੇ ਖਾਧਾ ਹੁਣ ਦੁਪਹਿਰ ਦਾ ਵੇਖਦੇ ਆ। ਕੀ ਖਾਣਾ ਪੀਣਾ
ਅੱਛਾ-ਅੱਛਾ ਹੋਰ ਸਭ ਵਧੀਆ ਅਸੀ ਬੈਠੇ ਯਾਦਾਂ ਕਰਦੇ ਵੀਏਸੀ ਬਚਪਨ ਚ ਆਪਾਂ ਆਪਣੇ ਆਪਸ ਚ ਗੱਲਾਂ ਕਰਦੇ ਪਏ ਸੀ ਕਿ ਬਚਪਨ ਚ ਅਸੀਂ ਕੀ ਕਰਦੇ ਹੁੰਦੇ ਸੀ ਕਿਵੇਂ ਲੜਦੇ ਸੀ ਕਿੱਥੇ ਜਾਂਦੇ ਸੀ ਘੁੰਮਣ ਫਿਰਨ ਇਹ ਸਭ ਤੇ ਹੋਰ ਤੁਸੀਂ ਦੱਸੋ ਹਾਂਜੀ-ਹਾਂਜੀ ਬਚਪਨ ਚ ਯਾਦਾਂ ਦੇਖੋ ਬਚਪਨ ਦੁਬਾਰਾ ਆਉਂਦਾ ਨੀ ਹੈ ਜੀ ਵਾਪਿਸ ਆਪਾਂ ਉਹੀਓ ਗੱਲਾਂ ਕਰਦੇ ਵੀ ਸੀ ਬਚਪਨ ਦੀਆਂ ਕਿ ਆਪਾਂ ਪਹਿਲਾਂ ਛੋਟੇ ਹੁੰਦੇ ਸੀ ਨਾਨੀ ਘਰ ਰਹਿਣ ਜਾਂਦੇ ਹੁੰਦੇ ਸੀ ਤੇ ਉੱਥੇ ਏਦਾਂ ਹੁੰਦਾ ਹੁੰਦਾ ਸੀ ਐਵੇਂ ਹੁੰਦਾ ਸੀ ਫਿਰ ਅੱਗੋਂ ਹਲ ਸਟੇਸ਼ਨਸ 'ਤੇ ਜਾਂਦੇ ਹੁੰਦੇ ਸੀ ਘੁੰਮਣ ਲਈ ਫੇਰ ਉਸ ਤੋਂ ਬਾਅਦ ਵਾਪਸੀ ਆਉਣਾ-ਆਉਣਾ ਬੜਾ ਔਖਾ ਲੱਗਦਾ
ਹਹ ਨਾਨੀ ਘਰੋਂ ਆਉਣ ਤੇ ਕਿਸੇ ਦਾ ਮਨ ਨੀ ਕਰਦਾ ਹੈਗਾ
ਚਲੇ ਜਾਓ ਤੇ ਵਾਪਿਸ ਆਨ ਨੂੰ ਮਨ ਕਰਦਾ ਫੇਰ ਉਹੀ ਬਚਪਨ ਦੀਆਂ ਸ਼ਰਾਰਤਾਂ ਮਾਮੇ ਘਰ ਜਾਓ ਉਹਨਾਂ ਦੇ ਬੱਚਿਆਂ ਨਾਲ ਲੜਾਈ ਝਗੜਾ ਣਾ ਲੜਾਈ ਝਗੜਾ ਹੁਣ-ਹੁਣ ਵੱਡੇ-ਵੱਡੇ ਹੋ ਗਏ ਹੁਣ ਉਹ ਸਭ ਯਾਦ
ਹੁਣ ਯਾਦਾ ਰਹਿ ਗਈਆਂ ਅਸੀਂ ਆਪ ਜਾਂਦੇ ਸੀ ਨਾਨਕੇ ਸਾਡੇ ਨਾਨਕੇ ਜੈਪੁਰ ਬੜੀ ਦੂਰ ਹੈਗਾ ਹੈ ਸਾਲ ਮਗਰੋਂ ਜਾਣਾ ਕਰਨਾ ਮਹੀਨਾ-ਮਹੀਨਾ ਲਾਣਾ ਕਰਨਾ ਉਹ ਸ਼ਹਿਰ ਹੀ ਐਸਾ ਹੈਗਾ ਦੇਖਣ ਦੇਖ ਣ ਲਾਇਕ ਹੈਗਾ
ਹਾਂਜੀ-ਹਾਂਜੀ ਹਾਂ ਜੈਪੁਰ ਤੇ ਬਹੁਤ ਅ ਅੱਛੀ-ਅੱਛੀ ਚੀਜ਼ਾਂ ਮਤਲਬ ਹੁੰਦੀਆਂ ਮਿਲ ਦੇਖਣ ਵਾਲੀਆਂ ਆ ਬਹੁਤ ਅੱਛੀ-ਅੱਛੀ ਬਿਲਡਿੰਗ ਪਲੇਸਿਸ ਹੁੰਦੇ ਨੇ
ਹਵਾ ਮਹਿਲ ਉੱਥੇ ਬਹੁਤ ਕੁਛ ਹੈਗਾ ਉੱਥੇ ਤੇ ਜੰਤਰ ਮੰਤਰ ਰਾਜੇ ਦਾ ਮਹਿਲ ਹੈ ਅਹ ਅਮੇਰ-ਅਮੇਰ ਦਾ ਕਿਲਾ ਹੈਗਾ ਥੇ ਬਹੁਤ ਮਤਲਬ ਕਿ ਬਾਜ਼ਾਰ ਉੱਥੇ ਕਿ ਸਾਰੇ ਬਾਜ਼ਾਰ ਦੇ ਵਿੱਚ ਨਾ ਸੇਮ ਇੱਕੋ ਕਲਰ ਦੀ ਕਲੀ ਹੋਈ ਦੀ ਹੈ ਪਿੰਕ ਤਹਿ ਨਾਮ ਪਿੰਕ ਸਿਟੀ ਹੈ ਨਾ ਜੈਪੁਰ ਦਾ ਹਾਂ ਬਹੁਤ ਵਧੀਆ-ਬਹੁਤ ਵਧੀਆ ਮੈਂ ਕਿਹਾ ਕਹਿੰਦੀ ਮਹੀਨਾ ਵੀ ਘੱਟ ਪੈ ਜਾਂਦਾ ਵੇਖਣ ਵਾਸਤੇ ਤੇ ਇਥੇ ਦਾ ਇਨਾ ਵਡਾ ਸ਼ਹਿਰ ਤੇ ਏਨੀ ਚੀਜ਼ਾਂ ਨੇ ਉੱਥੇ ਦੇਖਣ ਵਾਲੀਆਂ ਇੱਕ ਮਹੀਨਾ ਵੀ ਘੱਟ ਅਸੀਂ ਇ ਕਮ ਸੇ ਕਮ ਪੰਦਰਾਂ ਵੀਹ ਵਾਰੀ ਕੋਈ ਜ਼ਿਆਦਾ ਦੇ ਹਣੇਦੇ ਆ ਪਰ ਅਸੀਂ ਪੂਰਾ ਜੈਪੁਰ ਦਿੱਕਰ ਨੀ ਘੁੰਮਿਆ
ਅੱਛਾ ਇਸ ਤਰ੍ਹਾਂ ਆਪਾਂ ਆਪਣੀ ਨਾਨੀ ਤੇ ਜਾਂਦੇ ਸੀ ਮੁਰਾਦਾ ਅਮਦਾਬਾਦ ਉੱਥੇ ਇੰਨੀ ਸੋਹਣੀ ਸੋਹਣੀਆਂ ਚੀਜ਼ਾਂ ਸੀ ਦੇਖਣ ਵਾਲੀਆਂ ਜਿਵੇਂ ਕਿ ਰਾਮਪੁਰ ਚਲੇ ਜਾਓ ਗਿਰਜਾ ਦੇਵੀ ਮੰਦਿਰ ਚਲੇ ਜਾਓ ਉੱਥੇ ਸਾਹਿਬ ਰੀਠਾ ਸਾਹਿਬ ਚਲੇ ਜਾਓ
ਹਾ ਮੁਰਾਦਾਬਾਦ ਤੇ ਵੈਸੇ ਵੀ ਬਰਤਨ ਸਿਟੀ ਦੇ ਨਾਲ ਮਸ਼ਹੂਰ ਹੈਗਾ ਉੱਥੇ ਤੇ ਹਾਂ ਨਕਾਸ਼ੀਆਂ ਵਾਲੇ ਨਕਾਸ਼ੀ ਬੜੀ ਹੁੰਦੀ ਹੈ
ਨੈਨੀਤਾਲ ਇਹ ਨੈਨੀਤਾਲ ਵਿੱਚ ਇੱਕ ਮੰਦਿਰ ਕੈਚੀਆਂ ਦਾਮ ਕਚ ਦਾ ਮੰਦਿਰ ਇੰਨਾ ਅੱਛਾ ਹੁੰਦਾ ਹੈ ਕਿ ਉੱਥੇ ਨਾ ਐਕਟਰ ਵਗੈਰਾ ਉਹ ਵੀ ਆਉਂ ਦੇ ਹੁੰਦੇ ਨੇ ਦੇਖਣ ਲਈ
ਝੀਲਾਂ ਹੈ ਨਾ ਨੈਨੀਤਾਲ ਝੀਲਾਂ ਬੜੀਆਂ ਝੀਲਾਂ ਦਾ ਸ਼ਹਿਰ ਕਿਹਦੇ ਹਨ
ਹਾਂਜੀ-ਹਾਂਜੀ ਨਾਲੇ ਉੱਥੇ ਨਾ ਮਤਲਬ ਅਹ
ਹਮ ਹੋਰ ਸਪੇਸ ਹੀ ਐਸਾ ਹੈਗਾ ਨਾ ਪਲੇਸ ਬਹੁਤ ਵਧੀਆ ਪਹਾੜੀ ਇਲਾਕਾ ਹੈ ਨਾ ਕੁਛ। ਨੈਨੀਤਾਲ ਵੀ ਪਹਾੜੀ ਇਲਾਕਾ ਹੈਗਾ।
ਹਾਂਜੀ ਹਾਂਜੀ ਉੱਥੇ ਇੱਕ ਗੁਰਦੁਆਰਾ ਐ ਹਾਂਜੀ ਇੱਕ ਗੁਰਦੁਆਰਾ ਐ ਉੱਥੇ। ਫਿਰ ਉੱਪਰ ਸਨੋਵਫਲ ਜਦ ਸਨੋਵਫਲ ਬਣਿਆ ਦਾ ਵੇ ਉਹ ਵੀ ਦੇਖਣ ਵਾਲੀ ਅੱਛੀ ਜਗਾ ਐ।
ਹਾਂ।
ਇਸ ਤਰ੍ਹਾਂ ਹੀ ਫਿਰ ਰਾਮਨਗਰ ਚਲੇ ਜਾਓ। ਰਾਮਨਗਰ ਵਿੱਚ-
ਕਾਸ਼ੀਪੁਰ ਵੀ ਪੈਂਦਾ ਉੱਥੇ ਵੀ ਗੁਰੂਦੁਆਰਾ ਐ ਬਹੁਤ ਵਧੀਆ ਗੁਰੂ ਨਾਨਕ ਦੇਵ ਜੀ ਦਾ ਬਣਿਆ ਹੋਇਆ। ਕਾਸ਼ੀਪੁਰ ਹਾਂ, ਉੱਥੇ ਅਸੀਂ ਵੀ ਹੋ ਕੇ ਆਏ।
ਉੱਥੇ ਉਹ ਵੀ ਇਤਿਹਾਸਿਕ ਗੁਰਦੁਆਰਾ ਉੱਥੇ ਵੀ ਕਾਫ਼ੀ ਨਾ ਦੂਰੋਂ ਦੂਰੋਂ ਲੋਕ ਆਂਦੇ ਨੇ ਦੇਖਣ ਲਈ ਗੁਰਦੁਆਰੇ ਨੂੰ।
ਬਹੁਤ ਚੀਜ਼ਾਂ ਨੇ ਇੱਥੇ ਮੁਰਾਦਾਬਾਦ ਦੇ ਆਸ ਪਾਸ-
ਹਾਂਜੀ ਔਰ ਇੱਕ ਨਾ ਉਹ ਐ ਉੱਥੇ ਗਿਰਜਾ ਦੇਵੀ ਮੰਦਿਰ ਉਹ ਮੰਦਿਰ- ਪਾਣੀ ਵਿੱਚ ਰੁੜ ਕੇ ਆਇਆ ਦਾ ਉਹ ਉੱਥੇ ਹੀ ਟਿਕਿਆ ਦਾਵੇ ਉਹਦੀ ਬੜੀ ਮਾਨਤਾ ਮੰਦਰ ਦੇ ਉਹ ਬੜਾ ਅੱਛਾ ਮੰਦਰ ਐ।
ਹਮ ਬਸ ਇਹ ਨਾ ਵੀ ਟਾਈਮ ਚਾਹੀਦਾ ਫਿਰਨ ਵਾਸ- ਤੇ, ਘੁੰਮਣ ਵਾਸਤੇ ਵੀ- ਆਹ ਪੈਰ ਜ- ਇਥੇ ਆਪਣੇ ਰਿਲੇਟਿਵ ਹੋਣ ਉੱਥੇ ਜ ਬੰਦਾ ਜਾਂਦਾ ਰਹਿੰਦਾ ਤੇ ਘੁੰਮਦਾ ਰਹਿੰਦਾ ਵੇ।
ਹਾਂਜੀ ਹਾਂਜੀ ਹਾਂਜੀ, ਤੇ ਔਹੀ ਨਾ ਆਪਾਂ ਯਾਦ- ਘਰ ਹੀ ਸੀਗੇ ਤੇ ਆਪਾਂ ਜਾਂਦੇ ਸੀ, ਇੱਧਰ ਜਾਂਦੇ ਸੀ ਘੁੰਮਣ, ਇੱਧਰ ਜਾਂਦੇ ਸੀ, ਹੁਣ ਵੱਡੇ ਵੱਡੇ- ਵਡੇ ਹੋ ਗਏ ਸਭ, ਆਪਣੀ ਆਪਣੀ ਜੋਬ ਤੇ ਲੱਗ ਗਏ, ਹੁਣ ਕਿਸੇ ਨੂੰ ਕਿਸੇ ਦਾ ਚੇਤਾ ਹੀ ਨੀ। ਅਤੇ ਅੱਜ ਆਪਾਂ, ਮਤਲਬ ਬੈਠ ਕੇ ਉਹੀ ਗੱਲਾਂ ਸ ਸੋਚ ਰਹੇ ਸੀ ਕਿ ਆਪਾਂ ਉਹਨੂੰ ਕੋਲ ਕਰਕੇ ਆ ਕੇ ਯਾਦ ਕਰ- ਕਰੀਏ ਉਹਨੂੰ ਯਾਦ ਕਰੀਏ, ਐਹੀ ਹੁੰਦਾ ਐ।
ਉਹੀ ਤੇ। ਬਚਪਨ ਦੀਆਂ ਯਾਦਾਂ ਵਾਪਿਸ ਨਹੀਂ ਆਂਦੀਆਂ ਹੈਗੀਆਂ, ਨਾ ਬਚਪਨ ਵਾਪਿਸ ਆਂਦਾ। ਪਿਕਚਰਾਂ ਵਿੱਚ ਫਿਰ ਪੁਰਾਣੀਆਂ ਫੋਟੋਆਂ ਵੇਖ ਵੇਖ ਕੇ, ਬੰਦਾ ਯਾਦ ਕਰ- ਦਾ ਰਹਿੰਦਾ, ਸਾਡੀ ਐ ਬਚਪਨ ਦੀ, ਐ ਵੈ, ਹੋਰ।
ਹੋਰ ਸਭ ਵਧੀਆ ਜੀ। ਬੱਚੇ ਹਾਂਜੀ ਠੀਕ ਨੇ ਜੀ।
ਹਾਂ ਵਧੀਆ ਬੱਚੇ ਬਈ।
ਔਰ ਉੱਥੇ ਜਿਹੜਾ ਰੀਠਾ ਸਾਹਿਬ ਗੁਰਦੁਆਰਾ ਐ ਉਹ ਬੜਾ ਵਧੀਆ ਗੁਰਦੁਆਰਾ ਐ ਜੀ ਉੱਥੇ ਨਾ ਰੀਠੇ ਜਿਹੜੇ- ਨੇ ਨਾ ਉਹ ਮਿੱਠ-
ਹਮ ਅੱਧੇ ਪਾਸੇ ਮਿੱਠੇ ਨੇ, ਅੱਧੇ ਪਾਸੇ ਕੜਵੇ ਨੇ। ਹਾਂ ਜਿਹੜੇ ਪਾਸੇ ਉਹਨਾਂ ਨੇ ਭਾਈ ਮਰਦਾਨਾ ਜੀ ਨੇ ਖਾਧੇ ਦੇ ਨੇ-
ਹਾਂਜੀ।
ਪਾਸੇ ਰੀਠੇ ਮਿੱਠ- ਠੇ ਨੇ ਤੇ ਜਿਹੜਾ ਦੂਜਾ ਪਾਸਾ ਉਹ ਅਜੇ ਵੀ ਕੋੜੇ ਨੇ ਤੇ ਉੱਥੇ ਲੋਕੀ ਪਰ- ਔ ਲੈ ਕੇ ਅੰਦਰ ਹੀ
ਹਾਂਜੀ ਔਰ ਉਹ ਪਹਾੜੀ ਇਲਾਕਾ ਐ, ਨਾਨਕ-
ਔਹ ਵੀ, ਹਾਂ ਕੋਲੋ ਕੋੋਲ ਹੀ ਹੈਗੇ ਆ ਸਾਰੇ। ਰੀਠਾ ਸਾਹਿਬ, ਨਾਨਕ ਮੱਤਾ, ਹਾਂ। ਬਸ ਇਹ ਤੇ ਛੁੱਟੀਆਂ ਵਿੱਚ ਹੀ ਐ, ਬੰਦਾ ਕਿਤੇ ਚਲਾ ਜਾਈਆਂ ਉੰਝ- ਕਿਤੇ ਘੁੰਮਣ ਘਾਮਣ ਸਪੈਸ਼ਲੀ ਰਿਸ਼ਤੇਦਾਰੀ ਚ ਬੰਦਾ ਜਾਏ- ਤੇ ਫੇਰ ਜਾ ਸਕ-
ਹਾਂਜੀ ਹਾਂਜੀ ਵੈਸੇ ਨੀ ਵੈਸੇ ਨੀ ਜਾਇਆ ਜਾਂਦਾ ਜਿੱਦਾਂ ਕਿ ਛੁੱ-
ਹਾਂ ਪਰ ਗਰਮ ਹਾਂ, ਹੁਣ ਅੱਜ ਕੱਲ ਤਾਂ ਗਰਮੀ ਵੀ ਬੜੀ ਪੈਣ ਲੱਗ ਗਈ ਐ। ਤੇ ਹਾਂ। ਇਸ ਮੌਸਮ ਚ ਨੀ ਇਧਰ ਜੈਪੁਰ ਵਾਲੀ ਸਾਈਡ ਰੇਗਿਸਤਾਨ ਹੈਗਾ, ਐਥੇ ਘੁੰਮ ਨੀ ਸਕਦੇ।
ਇੱਥੇ ਤਾਂ ਜੀ ਬਹੁਤ ਗਰਮੀ ਹੁੰਦੀ ਐ, ਜੇ ਬੰਦਾ ਅਪ ਪੈਰ ਹੀ ਨੀ ਰੱਖ ਸਕਦਾ।
ਫਰਵਰੀ ਦੇ ਮਹੀਨੇ, ਜਨਵਰੀ ਫਰਵਰੀ ਚ ਜਾਏ ਨਾ ਤੇ ਬਹੁਤ ਵਧੀਆ ਮੌਸਮ।
ਹਾਂਜੀ ਹਾਂਜੀ। ਹਾਂਜੀ ਹਾਂਜੀ, ਵੈਸੇ ਤਾਂ ਜੂਨ ਜੁਲਾਈ ਚ ਤਾਂ ਬਹੁਤ ਬੂੜੀ ਗਰਮੀ ਪੈਂਦੀ ਐ ਜੀ।
ਤੇ ਬੰਦਾ ਜਾਏ, ਪਹਾੜੀ ਇਲਾਕੇ ਕਿਧਰੇ ਘੁੰਮਣ।
ਹਾਂ
ਅੱਜ ਕੱਲ ਕਹਿੰਦੇ ਪਹਾੜ ਵਿੱਚ ਵੀ ਉਈ ਹਿਸਾਬ ਹੈ ਦੁਪਹਿਰ ਤਿਕਨ ਗਰਮੀ ਰਹਿੰਦੀ ਹੈ ਮੁੜ ਕੇ ਸ਼ਾਮੀ ਹੀ ਹੋ, ਜਰਾ ਠੰਡਕ ਹੋ ਜਾਂਦੀ, ਫਿਰ ਹੋ ਜਾਂਦੀ ਏ। ਦੂਪਹਿਰੇ ਦੇ ਪਹਾੜ ਹੀ ਤੱਪ ਜਾਂਦਾ
ਹਾਂਜੀ ਹਾਂਜੀ ਉਹ ਤੇ ਹੈ ਹੀ ਐ, ਫੇਰ ਉਹ ਫੇਰ ਪਹਾੜਾਂ ਦੀ ਤੱਪਛ ਉੱਪਰ ਆਉਂਦੀ ਉਹ ਵੀ ਗਰਮੀ ਲੱ ਫਿਰ ਐਸ ਤਰ੍ਹਾਂ ਹੀ, ਉੱਥੇ ਚਲੇ ਜਾਔ, ਐ ਇੱਧਰ ਵੈਸ਼ਨੋ ਦਰਬਾਰ ਔ ਵੀ ਪਹਾੜੀ ਇਲਾਕਾ ਹੈ, ਲੇਕਿਨ ਔਥੇ ਵੀ ਕਾਫ਼ੀ ਭੀੜ ਹੁੰਦੀ ਹੈ ਔਰ ਦੂਸਰੀ ਗੱਲ ਤੇ ਜੀ ਹਾਂਜੀ- ਹਾਂਜੀ -ਹਾਂਜੀ ਦੂਸਰੀ ਗੱਲ ਹੈ ਕਿ ਪ ਤੇ ਵੈਸ਼ਨੋ ਦਰਬਾਰ, ਨਾ ਆਪਾਂ ਗਏ ਤੇ ਨੀ ਆਪਾਂ ਉਹਨਾਂ ਦੇ ਬਾਰੇ ਸੁਣਿਆ ਬਹੁਤ ਹੈ ਕਿ ਬਹੁਤ ਅੱਛਾ ਮੰਦਿਰ ਹੈ, ਔਰ ਪਹਾੜੀ ਇਲਾਕਾ ਹਾਂਜੀ ਹਾਂ ਅੱਛਾ ਅੱਛਾ ਅਸੀਂ ਅੱਜ ਤੱਕ ਨੀ ਦੇਖਿਆ ਵੈਸ਼ਨੋ ਦਰਬਾਰ, ਦੇਖਿਆ ਹੀ ਨ ਅੱਜ ਤੱਕ
ਨਹੀਂ ਵੈਸ਼ਨੋ ਦਰਬਾਰ ਅਸੀ ਹੋ ਆਏ ਨਾ, ਦੋ ਵਾਰੀ ਬਹੁਤ ਵਧੀਆ ਬਣਿਆਦਾ, ਨਾਨਕੇ ਨਾਨਕੇ ਮੇਰੇ ਜੈਪੁਰ ਏ, ਇੱਕ ਨਾਨਕੇ ਮੇਰੇ ਜਮੂ ਨੇ ਹਾਂ ਤੇ ਜੰਮੂ ਜਾਓ ਤੇ ਫੇਰ ਓਧਰੋਂ ਵੈਸ਼ਨੋ ਦਰਬਾਰ ਨੇੜੇ ਪੈ ਜਾਂਦਾ ਏ, ਉਧਰੋਂ ਵੇਖ ਕੇ ਆਣੇ ਆ। ਦੋ, ਦੋ ਮਾਮੇ ਇੱਕ ਮਾਮੇ ਜੈਪੁਰ ਰਹਿੰਦੇ ਨੇ, ਇੱਕ ਮਾਮੇ ਜੰਮੂ ਰਹਿੰਦੇ ਨੇ। ਹਾਂ ਦੋਨੋ ਹੀ ਵਧੀਆ ਸ਼ਹਿਰਾਂ ਦੇ ਨੇ।
ਅੱਛਾ-ਅੱਛਾ ਵਧੀਆ ਫਿਰ ਤੇ।
ਰਾਜੇਆਂ ਦਾ ਸ਼ਹਿਰ ਏ ਜੈਪੁਰ ਵੀ ਰਾਜੇਆਂ ਦਾ
ਹਾਂ ਮੈਂ ਇਸ ਬਾਰ ਨਾ ਸੋਚ ਰਹੇ ਸੀ ਕਿ ਅਸੀਂ ਪ੍ਰੋਗਰਾਮ ਬਣਾਈਏ ਜੰਮੂ ਦਾ ਫਿਰ ਵੈਸ਼ਨੋ ਦਰਬਾਰ ਵੀ ਹੋ ਕੇ ਆਵਾਂਗੇ, ਜੰਮੂ ਦੇਖ ਕੇ ਆਵਾਂਗੇ, ਬੀ ਕੈਸਾ ਸ਼ਹਿਰ ਏ? ਬੜਾ ਸੁਣਿਆ ਹੈ
ਜੰਮੂ ਅੱਛਾ ਅਸੀਂ ਇਹ ਹੁਣ ਫਰਵਰੀ ਚ ਹੋ ਕੇ ਆਏ ਸੀ ਜੰਮੂ ਫਰਵਰੀ ਚ ਗਏ ਸੀ ਜੰਮੂ ਅਸੀਂ ਹਾਂ ਜਨ ਫਰਵਰੀ ਚ ਹੋ ਕੇ ਆਏ, ਜੰਮੂ ਔਥੇ ਸਾਡੇ ਮਾਮੇ ਨਾ ਔਹ ਕਰਦੇ ਨੇ ਭੰਡਾਰਾਂ ਹਰ ਸਾਲ ਦੇ ਸਾਲ ਤੇ ਉਹ ਫੇਰ ਬੁਲਾਉਂਦੇ ਨੇ ਹਾਂ, ਐਦਕੀ ਅਸੀ ਹੌ ਕੇ ਆਏ ਸੀ, ਤੇ ਬੜੇ ਟਾਈਮ ਦੀ ਤਮੰਨਾ ਸੀ ਚਲੋ ਹੋ ਕੇ ਆਵਾਂਗੇ ਫਿਰ ਐਦਕੀ ਗਏ ਸੀ, ਫਿਰ ਔਥੇ ਫਿਰ ਲਾ ਆਏ ਸੀ ਚਾਰ ਪੰਜ ਦਿਨ
ਸਹੀ ਹੈ ਹੋਰ ਕੀ।
ਹਾਂ ਫਿਰ ਬਹਾਨੇ ਨਾਲ ਹੀ ਨਿਕਲਿਆ ਜਾਂਦਾ ਏ। ਮੈਂ ਬਾਨੇ ਨਾਲ ਹੀ ਨਿਕਲਿਆ ਜਾਂਦਾ ਉਂਜ
ਹਾਂ ਵੈਸੇ ਤੇ ਜੀ ਟਾਈਮ ਹੀ ਨਹੀਂ ਲੱਗਦਾ। ਵੈਸੇ ਤੇ, ਵੈਸੇ ਤੇ ਟਾਈਮ ਹੀ ਨਹੀਂ ਲੱਗਦਾ ਜੀ।
ਹਾਂ।
ਬੰਦਾ ਆਪਣਾ ਜਾਏ ਨਾਲੇ ਘੁੰਮ ਫਿਰ ਆਏ, ਨਾਲ ਨਾਲੇ ਮਨ ਹੋਰ ਹੋ ਜਾਂਦਾ ਏ।
ਬਸ ਜੀ ਜ਼ਿਆਦਾਤਰ ਏਧਰ ਮਤਲਬ ਕਿ ਪਰ ਇਤਿਹਾਸਿਕ ਗੁਰਦੁਆਰਿਆਂ ਵੱਲ, ਇਹਨਾਂ ਚੀਜ਼ਾਂ ਵੱਲ ਮੈਂ ਜ਼ਿਆਦਾ ਘੁੰਮ ਕੇ ਖੁਸ਼ ਹੈਗਾ ਏ। ਹੋਰ?
ਹੈਲੋ। ਹੈਲੋ। ਹੈਲੌ। ਆਵਾਜ਼ ਨਹੀਂ ਆ ਰਹੀ?
ਹੈਲੋ। ਹੈਲੋ।
ਸੋਲਾਂ ਵਿੱਚ
ਹੈਲੋ।
ਹੈਲੋ। ਹਾਂਜੀ ਹਾਂ ਆਵਾਜ਼, ਹਾਂਜੀ-ਹਾਂਜੀ ਨੈੱਟਵਰਕ ਦੀ ਕਾਫ਼ੀ ਪ੍ਰੋਬਲਮ ਹੈ ਜੀ।
ਹਾਂ ਕੱਲ ਹੀ ਏਸੇ ਨੈਟਵਰਕ ਦੀ ਪ੍ਰੋਬਲਮ ਹੋ ਰਹੀ ਸੀ।
ਹਾਂਜੀ-ਹਾਂਜੀ।
ਪਤਾ ਨੀ ਕੋਈ ਸਰਵਰ ਡਾਊਨ ਚੱਲਦੇ ਬਏ ਨੇ, ਕੀ ਹੋ ਰਿਹਾ ਹੈ।
ਹਾਂਜੀ-ਹਾਂਜੀ ਨਾਲੇ ਇੱਥੇ ਨਾ, ਹਾਂਜੀ ਇਧਰ-ਇਧਰ ਪੁਲਿਸ ਵਾਲਿਆਂ ਦੇ ਪੇਪ ਪਰ ਹੋ ਰਹੇ ਨੇ ਨਾ, ਉਹ ਉਸ ਚੱਕਰ ਚ ਵੀ ਪੁਲਿਸ ਵਾਲੇ ਦੇ ਪੇਪਰ ਹੁੰਦੇ ਨੇ ਨਾ, ਤੇ ਤਾਂ ਵੀ ਸਰਵਰ ਡਾਊਨ ਹੁੰਦੇ ਨੇ, ਤੇ ਉਹ ਬੰਦ ਕਰ ਦਿੰਦੇ ਨਾ ਪਿੱਛੋਂ। ਇਨਫੋਰਮੇਸ਼ਨਸ।
ਕਈ ਵਾਰੀ ਤੇ ਕੈਨਸਲ ਹੋਏ ਨੇ, ਕਈ ਵਾਰੀ ਚੱਲ ਹੋਏ ਨੇ
ਹਾਂਜੀ-ਹਾਂਜੀ। ਹੋਰ ਸਭ ਵਧੀਆ ਜੀ।
ਏਤਕੀ ਨਹੀਂ ਗਏ ਘੁੰਮਣ ਕਿੱਥੇ?
ਹਾਂਜੀ?
ਇਤਕਿ ਨਹੀਂ ਘੁੰਮਣ ਗਏ ਕਿਧਰੇ?
ਐਦਕੀ ਗਏ ਸੀ ਨਾਨਕੇ ਗਏ ਦਾਂ। ਨਾਨਕੇ ਆਏ ਸੀ ਬੱਚੇ। ਹਾਂਜੀ
ਠੀਕ ਹੈ।
ਹਾਂਜੀ।
ਚਲੋ, ਮੈਂ ਫੇਿਰ ਤੁਹਾਨੂੰ ਬਾਅਦ ਚ ਕਰਦੀ ਆ। ਠੀਕ ਹੈ। ਹੋਰ ਕੋਲ ਆ ਰਹੀ ਹੈ। ਮੇ ਠੀ
ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।